ਹੈਲੋ
ਹੈਲੋ
ਹਾਂਜੀ ਕਿਵੇਂ ਹੋ ਬਰੋ
ਵਧੀਆ ਭਾਜੀ ਤੁਸੀਂ ਸੁਣਾਓ ਠੀਕ ਹੋ।
ਵਧੀਆ -ਵਧੀਆ ਹੋਰ ਰੋਟੀ ਖਾ ਲਈ।
ਹਾਂਜੀ- ਹਾਂਜੀ ਹੁਣੇ ਖਾਧੀ ਜੀ।
ਅੱਛਾ
ਹੋਰ ਤੁਸੀ ਖਾ ਲਈ।
ਮੈਂ ਵੀ ਹੁਣੇ ਖਾਧੀ ਬਸ
ਅੱਛਾ -ਅੱਛਾ
ਹਾਂਜੀ ਗਲੀ 'ਚ ਸੈਰ ਕਰੀ ਜਾਂਦਾ ਸੀ ਤੇ ਮੈਂ ਕਿਹਾ ਭਾਜੀ ਨੂੰ ਫੋਨ ਲਾ ਲਾ।
ਚਲੋ ਵਧੀਆ ਹੋਰ।
ਹਾਂਜੀ ਤੁਸੀ ਜਿੰਮ ਦੇ ਬਾਰੇ ਕਹਿ ਰਹੇ ਸੀ ਵੀ ਜਿੰਮ ਦੇ ਤੁਸੀ ਜਾਂਦੇ ਹੋ ਜਿੰਮ
ਹਾਂਜੀ- ਹਾਂਜੀ
ਅੱਛਾ ਤੇ ਕੀ ਹਿਸਾਬ ਹੈ ਉਹਦਾ ਦੱਸ ਸਕਦੇ ਹੋ।
ਅੱਛਾ ਤੁਸੀ ਨਹੀਂ ਕੀਤੀ ਕਦੀ ਜੁਆਇਨ
ਨਹੀਂ- ਨਹੀਂ ਮੈਂ ਕੀਤੀ ਨੀ ਨਾ।
ਅੱਛਾ ਮਤਲਬ
ਹਾਂਜੀ
ਕੀ ਦੱਸਾਂ ਕੁਛ ਪੁੱਛੋ ਕੀ ਦੱਸਾਂ।
ਵੀ ਤੁਸੀ ਕਦੋਂ ਤੋਂ ਜਾ ਰਹੇ ਹੋ ਵੀ ਕੀ ਸ਼ਡਿਊਲ ਤੁਹਾਡਾ ਕਦੋਂ ਹੁੰਦੇ ਹੋ। ਸੁਬਾਹ ਨੂੰ ਜਾਂ ਸ਼ਾਮ ਨੂੰ
ਅੱਛਾ -ਅੱਛਾ ਮੈਂ ਤੇ ਮਤਲਬ ਹੋ ਗਿਆ ਮੈਨੂੰ ਅਹ ਸੈਵਨ ਏਟ ਮੰਥਸ ਹੋੋਏ ਨੇ ਹਲੇ ਤੇ ਹੂੰ ਤੇ
ਫਿਜਿਕਸ ਤੇ ਕੁਛ ਫਰਕ ਪਿਆ।
ਹਾਂਜੀ-ਹਾਂਜੀ ਬਹੁਤ
ਅੱਛਾ- ਅੱਛਾ -ਅੱਛਾ -ਅੱਛਾ।
ਹਾਂਜੀ ਤੇੇ। ਮੈਂ ਤੇ ਜਾਣਾ ਵੈਸੇ ਜ਼ਿਆਦਾਤਰ ਸ਼ਾਮ ਦੇ ਟਾਈਮ ਜਾਣਾ।
ਅੱਛਾ- ਅੱਛਾ
ਹਾਂਜੀ
ਠੀਕ ਆ, ਠੀਕ ਆ, ਠੀਕ ਆ।
ਹੋਰ ਤੁਸੀਂ ਕਰਨੀ ਆ ਜੁਆਇਨ।
ਹੋਰ ਸੁਣਾਓ ਹਾਂ ਮੈਂ ਕਰਾਂਗਾ ਕੋਈ ਨੀ ਦੱਸ ਦਾਂਗਾ ਤੁਹਾਨੂੰ।
ਅੱਛਾ।
ਹਾਂਜੀ। ਹਜੇ ਤਾਂ ਹਾਂ।
ਚਲੋ ਵਧੀਆ ਕਰਨੀ ਵੀ ਚਾਹੀਦੇ ਆ। ਅੱਜ ਕੱਲ੍ਹ ਤੇ ਮਾਹੌਲ ਐਸਾ ਹੋ ਗਿਆ ਫਿਟਨੈਸ 'ਤੇ ਧਿਆਨ ਦੇਣਾ ਚਾਹੀਦਾ ਸਾਨੂੰ।
ਹਾਂ- ਹਾਂ ਸਹੀ ਗੱਲ ਹੈ। ਕਿਉਂਕਿ ਹਰ ਇੱਕ ਚੀਜ਼ 'ਚ ਮਿਲਾਵਟ ਹੀ। ਤੁਸੀਂ ਕਹਿ ਲਓ ਹਰ ਇੱਕ ਪ੍ਰੋਡਕਟ ਹਰ ਇੱਕ ਚੀਜ਼ 'ਚ ਮਿਲਾਵਟੀ ਹੈ ਅੱਜ ਕੱਲ੍ਹ। ਉਹਦੇ ਫਿਰ ਕਾਰਨ। ਬੰਦਾ ਕੁਛ ਨਾ ਵੀ ਕਰੇ ਕੁਛ ਬਂਦਾ ਨਾ ਵੀ ਖਾਏ। ਫਿਰ ਵੀ ਆਪਣੇ ਸਰੀਰ ਤੇ ਨੁਕਸਾਨ ਦੇ ਜਾਂਦਾ।
ਹਾਂਜੀ -ਹਾਂਜੀ। ਬਿਲਕੁਲ ਅੱਜ ਕੱਲ੍ਹ ਤਾਂ ਦੇਖੋ। ਉਹ ਹਾਂ ਬਹੁਤ ਜ਼ਿਆਦਾ। ਹਰ ਦਿਨ ਰੋਜ਼ ਕੁਛ ਨਾ ਕੁਛ ਬਾਹਰ ਦਾ ਖਾਂਦੇ ਹੁੰਦੇ ਨੇ ਫਾਸਟ ਫੂਡ ਵਗੈਰਾ।
ਹਾਂ- ਹਾਂ ਇਹ ਤਾਂ ਹੈ ਸਹੀ ਗੱਲ ਹੈ।
ਤੇ ਫਿਟਨਸ ਵੱਲ ਉਹਨਾਂ ਦਾ ਬਿਲਕੁਲ ਧਿਆਨ ਨਹੀਂ ਹੈ।
ਹਮ ਹਮ ਹਮ
ਤੇ ਬਸ ਢੇਡ ਹੀ ਨਿਕਲੀ ਜਾ ਰਿਹਾ ਹੋਰ ਕੁਛ ਹੈ ਨੀ ਉਹਨਾਂ ਕੋਲੇ।
ਹਾਂ। ਸਹੀ ਗੱਲ ਆ ਫੈਟ ਬਰਨ ਹੋ ਜਾਂਦਾ ਹੋਰ ਕੁਛ ਨੀ।
ਨਾ ਬਸ ਹਾਜੀ - ਹਾਂਜੀ।
ਫਸਟ ਫੂਡ ਦੇ ਬੜੇ ਸਾਈਡ ਇਫੈਕਟ ਹੈ ਬਹੁਤ ਜ਼ਿਆਦਾ।
ਅੱਛਾ ਹਾਂ - ਹਾਂ।
ਹਮ
ਬਸ ਇਹੀ ਆ ਅੱਜ ਕੱਲ੍ਹ ਤਾਂ ਜਿੰਨਾ ਤੁਸੀਂ ਧਿਆਨ ਲਓ। ਤਾਂ ਉਹ ਆਪਣੇ ਫਿਟਨਸ ਵਾਲੋਂ ਡਕਾਟੇ
ਹਾਂ- ਹਾਂ ਇਹ ਤਾਂ ਹੈ। ਫਾਸਟ ਫੂਡ ਦੇ ਇਹ ਸਾਈਡ ਇਫੈਕਟ ਹੈ ਪਹਿਲਾਂ ਤਾਂ ਇਹ ਵੇਟ ਗੇਨ ਕਰਦਾ। ਮੋਟਾਪਾ ਕਿ ਉਹਦੇ ਚ ਤੁਸੀਂ ਕਹਿ ਲਓ ਹਾਂ ਹਾਂ ਕੈਲਰੀਜ਼ ਵਗੈਰਾ ਸ਼ੂਗਰ ਹਾਂ - ਹਾਂ।
ਚਰਬੀ ਤਾਂ ਹੋਣਾ ਚਾਹੀਦਾ ਮਸਲ ਦੀ ਹਾਂ।
ਹਾਂਜੀ -ਹਾਂਜੀ ਪਰ ਉਹ ਜਿਹੜੇ ਆ ਉਹ ਚਰਬੀ ਦੀ ਬੋਂਨ ਚ ਹੁੰਦੇ ਨਾ। ਉਹ ਫਿਰ ਉਸ ਤਰੀਕੇ ਨਾਲ ਨਹੀਂ ਹੁੰਦਾ ਜੰਕ ਫੂਡ ਦੇ ਨਾਲ
ਉਹ ਉਹ
ਹਾਂਜੀ -ਹਾਂਜੀ ਹੋਰ ਕਿਹੜੇ ਹਾਰਟ ਪ੍ਰੋਬਲਮ ਹੋ ਜਾਂਦੀ। ਕਈ ਵਾਰ ਤੇ ਜਿਹੜਾ ਇਹ ਗੰਦਾ ਓਇਲ ਹੁੰਦਾ ਸੈਲਟ ਵਗੈਰਾ ਹਾਂ ਉਹਦੇ ਨਾਲ ਵੀ ਸਾਡੇ ਬਲੱਡ ਪ੍ਰੈਸ਼ਰ ਦੇ ਮਤਲਬ ਕਈ ਵਾਰ ਵੱਧ ਵੀ ਜਾਂਦਾ ਇਹ ਸਭ ਖਾ ਕੇ ਸਾਈਡ ਇਫੈਕਟ ਕਰ ਜਾਂਦਾ ਨਾ। ਹਾਂ।
ਹਾਂ -ਹਾਂ ਬਿਲਕੁਲ- ਬਿਲਕੁਲ।
ਜਿੱਦਾਂ ਹੁਣ ਬਜ਼ਾਰ ਦੀ ਬੰਦਾ ਆਈਸਕ੍ਰੀਮ ਵਗੈਰਾ ਖਾ ਲਏ ਹਾਂ
ਹ ਬੰਦਾ ਕਦੀ
ਬਸ।
ਕੁਛ ਖਾਂਦਾ ਉਹ ਤੇ ਬਸ ਨਾਮ ਜਪੇ
ਸਹੀ ਗੱਲ ਹੈ ਕਦੀ -ਕਦੀ ਖਾਣਾ ਚਾਹੀਦਾ ਉਹ ਵੀ ਤੁਸੀਂ ਕਹਿ ਲਓ। ਮਹੀਨੇ 'ਚ ਇੱਕ ਦੋ ਵਾਰੀ ਬਸ ਉਹ ਵੀ ਕੁਆਂਟਿਟੀ ਬਿਲਕੁਲ ਥੋੜ੍ਹੀ ਹੋਵੇ। ਹੈਲੋ
ਹਾਂਜੀ-ਹਾਂਜੀ
ਸ ਅੱਜ ਕੱਲ
ਸਹੀ ਗੱਲ ਏ।
ਹਾਂ ਹਾਂਜੀ -ਹਾਂਜੀ ਤੁਹਾਡੀ ਨਾ ਆਵਾਜ਼ ਥੋੜੀ ਕੱਟ ਰਹੀ ਮੈਨੂੰ ਪਤਾ ਨੀ ਕਿਉਂ
ਔਰ ਹਰੀ ਓ ਨਹੀਂ ਹੀ ਦੇਖ ਹੈਲੋ